ਹੈਲੋ।
ਹੈਲੋ।
ਹੈਲੋ।
ਹੈਲੋ-ਹੈਲੋ ਹਾਂਜੀ ਸਤਿ ਸ਼੍ਰੀ ਕਾਲ ਜੀ।
ਸਤਿ ਸ਼੍ਰੀ ਕਾਲ ਜੀ ਹੋਰ ਦੱਸੋ ਕਿਵੇਂ ਓ?
ਵਧੀਆ ਜੀ ਵਧੀਆ। ਤੁਸੀ ਦੱਸੋ ਸਭ ਠੀਕ ਐ ਘਰ ਪਰਿਵਾਰ ਸਭ ਠੀਕ ਐ।
ਹਾਂਜੀ-ਹਾਂਜੀ ਸਾਰੇ ਵਧੀਆ ਤੁਸੀ ਦੱਸੋ ਤੁਆਡੀ ਫੈਮਲੀ ਕਿੱਦਾਂ ਸਾਰੇ?
ਸਭ ਵਧੀਆ ਜੀ ਸਭ ਵਧੀਆ।
ਹੋਰ ਨਾਸ਼ਤਾ ਪਾਣੀ ਕਰ ਲਿਆ।
ਹਾਂਜੀ-ਹਾਂਜੀ ਹੁਣੇ ਹੀ ਕੀਤਾ ਏ, ਹੁਣੇ ਹੀ ਪ ਹੋਏ ਸੀ ਐਕਚੁਲੀ ਥੋੜਾ ਲੇਟ ਉੱਠਦੇ ਆ ਅਹ ਅੱਜ ਲਾਸਟ ਛੁੱਟੀ ਐ ਬਸ ਇਸ ਕਰਕੇ
ਅੱਛਾ-ਅੱਛਾ ਤੁਹਾਨੂੰ ਪਤਾ ਟਾਈਮ ਨਾਲ ਉੱਠਿਆ ਕਰੋ। ਤਾਹਨੂੰ ਪਤਾ ਫਿਰ ਕਿੰਨਾ ਉਹ ਹੁੰਦਾ ਵਾ ਆਪਣੇ ਸਰੀਰ ਤੇ ਪ੍ਰਭਾਵ ਪੈਂਦਾ ਬੁਰਾ
ਨਈ ਮੈਂ ਤੇੇ ਜਲਦੀ ਉੱਠਦੀ ਆ ਐਕਚੁਲੀ ਮੇਰਾ ਬੇਟਾ ਲੈ ਉੱਠਿਆ ਇਸ ਲੀਏ
ਅੱਛਾ-ਅੱਛਾ।
ਹਾਂਜੀ-ਹਾਂਜੀ।
ਹਾਂਜੀ ਹੋਰ ਦੱਸੋ ਤੁਸੀਂ
ਬਹੁਤ ਵਧੀਆ ਜੀ ਬਹੁਤ ਵਧੀਆ, ਹੋਰ ਤੁਸੀਂ ਕੀ ਕਰਦੇ ਸੀ।
ਕੁਛ ਨੀ ਬਸ ਅਸੀਂ ਵੀ ਖਾਣਾ- ਖੁਣਾ ਖਾ ਕੇ ਹੁਣੇ ਬੈਠੇ ਸੀ ਹਲੇ
ਤੁਸੀਂ ਮੇਰੀਡ ਓ ਅਨਮੈਰੀਡ ਓ।
ਮੈਰੀਡ ਆ ਜੀ।
ਓਕੇ ਜੀ
ਹਾਂਜੀ।
ਹੋਰ ਕੀ ਕਰਦੇ ਸੀ, ਨਾਸ਼ਤਾ ਪਾਣੀ ਕਰ ਲਿਆ ਜਾਂ ਲੰਚ ਹੋ ਗਿਆ।
ਹਾਂਜੀ ਸਾਡਾ ਤਾਂ ਲੰਚ ਵੀ ਹੋ ਗਿਆ।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
ਹਾਂਜੀ।
ਗੁੱਡ ਡ ਏ, ਗੁੱਡ ਏ ਸਾਡਾ ਤੇ ਹਲੇ ਹੁਨੇ ਨਾਸ਼ਤਾ ਹੋਇਆ।
ਅੱਛਾ-ਅੱਛਾ।
ਹੋਰ ਤੁਸੀਂ ਕੀ ਕਹਿੰਦੇ ਆ, ਕੀ ਕੁਆਲੀਫਕੇਸ਼ਨ ਆਪਣੀ
ਹਾਂਜੀ।
ਕਵਾਲੀਫਿਕੇਸ਼ਨ ਕੀ ਐ ਤੁਆਡੀ।
ਕੁਆਲੀਫਿਕੇਸ਼ਨ ਅ ਤੁਹਾਡੀ ਕੀ ਤੁਸੀਂ ਦੱਸੋ ਪਹਿਲਾਂ ਮੈਨੂੰ
ਨਹੀ ਮੇਰੀ ਐਜੂਕੇਸ਼, ਉਹ ਗ੍ਰੈਜੂਏਸ਼ਨ ਐ ਜੀ।
ਅੱਛਾ ਜੀ ਗ੍ਰੈਜੂਏਸ਼ਨ ਕੀਤੀ ਤੁਸੀਂ।
ਹਾਂਜੀ-ਹਾਂਜੀ।
ਮੈਂ ਤਾਂ ਗ੍ਰੈਜੂਏਸ਼ਨ ਨੀ ਕੀਤੀ ਮੈਂ ਬਸ ਪਲੱਸ ਟੂ ਕੀਤੀ ਆ ਜੀ।
ਫੇਰ ਕੀ ਹੋਗਿਆ ਐਸਾ ਕੁਛ ਨੀ ਐ ਅੱਜ-ਕੱਲ੍ਹ ਬਟ ਹਾਂ ਇਅ ਐ ਕਿ ਐਜੂਕੇਸ਼ਨ ਬਾਰੇ ਕੁਛ ਜਿਵੇਂ ਇਨਫੋਰਮੇਸ਼ਨ ਵਧੀਆ ਹੁੰਦੀ ਅਹ ਜਿਹੜੀ ਕੀ ਕਹਿੰਦੇ ਨੇ ਹੁਣ ਅਸੀਂ ਜਿਵੇਂ ਸਾਡੇ ਬੱਚੇ ਅ ਪੜ੍ਹ ਰਹੇ ਸਕੂਲ ਚ ਪੜ੍ਹ ਰਹੇ ਤੇ ਐਜੂਕੇ ਕੇਸ਼ਨ ਹੋਣਾ ਬੜਾ ਜਰੂਰੀ ਐ, ਇਹਜ ਤੁਹਾਨੂੰ ਪਤਾ ਈ ਹੋਣਾ ਅੱਜ ਦੀ ਡੇਟ ਚ -
ਹਾਂਜੀ-ਹਾਂਜੀ ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਆ ਸਾਰਿਆਂ ਵਾਸਤੇ।
ਹੁਣ ਜਿੱਦਾਂ ਅਸੀਂ ਅਗਰ ਕੁੱਝ ਸਾਡੇ ਕੋਲ ਸਕਿੱਲਸ ਹੋਣਗੇ, ਕੁੱਝ ਸਾਡੇ ਕੋਲ ਨੋਲੇਜ ਹੋਏਗੀ, ਤਾਂ ਹੀ ਅਸੀਂ ਆਪਣੇ ਬੱਚੇ ਅੱਗੇ ਪੜ੍ਹਾ ਸਕਾਂਗੇ, ਸਮਝਾ ਸਕਾਂਗੇ।
ਹਾਂਜੀ ਹੁਣ ਦੇਖਲੋ ਕਈ ਮਾਂ- ਬਾਪ ਅਨਪੜ੍ਹ ਹੁੰਦੇ ਆ। ਉਹਨਾਂ ਨੂੰ ਨਈ ਪਤਾ ਲੱਗਦਾ ਸਾਡਾ ਬੱਚਾ ਕੀ ਪੜ੍ਹਦਾ ਵਾ ਕੀ ਨਈ ਪੜ੍ਹਦਾ, ਕਈ ਬੱਚੇ ਤਾਂ ਇਸ ਚੀਜ਼ ਦਾ ਫਾਇਦਾ ਉਠਾਉਦੇ, ਕਈ ਬੱਚੇ ਪੜ੍ਹਦੇ
ਫਾਇਦਾ ਵੀ ਹਾਂਜੀ ਫਾਇਦਾ ਵੀ ਚੱਕਦੇ ਨਾਲੇ ਉਹਨਾਂ ਨੂੰ ਇਹ ਹੋ ਜਾਂਦਾ ਕੀ ਚਲੋ ਸਕੂਲ ਚ ਜੋ ਹੋਇਆ ਵ ਹੋਣ ਦੋ ਮੰਮੀ ਪਾਪਾ ਨੇ ਕੇੜਾ ਪੇਰਂਟ ਪੇਰੈਂਟਸ ਨੇ ਕੇੜਾ ਪੁੱਛਣਾ ਤਾ ਆਜਾ
ਹਾਂਜੀ।
ਹਾਂਜੀ, ਐ ਆ ਕੀ ਵ ਪੇਰੈਂਟਸ ਨੂੰ ਵੈੱਲ ਐਜੂਕੇਟਡ ਹੋਣਾ ਬੋਤ ਜ਼ਰੂਰੀ ਐ।
ਹਾਂਜੀ-ਹਾਂਜੀ, ਮੰਮਾ- ਪਾਪਾ ਨੂੰ ਐਜੂਕੇਸ਼ਨ ਦੀ ਤਾਂ ਜ਼ਰੂਰਤ ਆ ਬੋਹਤ ਜ਼ਾਦਾ
ਬੋਤ ਜਾਦਾ ਜਰੂਰਤ ਐ ਐਜੂਕੇਟ ਹੋਣਾ ਚਾਈਦਾ ਬੰਦੇ ਨੂੰ ਕਿਉਂਕਿ ਦੇਖੋ ਨਾ ਹੁਣ ਅੱਜ-ਕੱਲ੍ਹ ਹੁਣ ਕੀ ਹੋ ਗੇਆ, ਕਿ ਸਕੂਲਾਂ ਵਾਲੇਆਂ ਨੇ ਐਪ ਇੱਕ ਸ਼ੁਰੂ ਕੀਤਾ ਹੋਏਆ ਫੈਮਲੀ ਐਪ ਮਤਲਬ ਕਿ ਪੇਰੈਂਟਸ ਐ, ਇੱਕ ਦੂਸਰੇ ਨਾਲ ਗੱਲ ਕਰਨ ਲਈ ਜਿੱਦਾਂ ਪੇਲੇ ਦਾ ਹੋਮਵਰਕ ਐ ਜਿੱਦਾਂ ਡਾਇਰੀ ਚ ਲਿਖਵਾ ਦਿੰਦੇ ਸੀ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਵਟਸਐਪ ਤੇ ਆਣ ਲੱਗ ਗੇਆ। ਹੁਣ ਬਸ ਤੇ ਫਿਰ ਹੁਣ- ਹੁਣ ਐਪ ਆ ਗੇਆ ਇੱਕ ਪੇਰੈਂਟਸ ਐ ਜਿਦੇ ਤੇ ਪੇਰੈਂਟਸ ਐਂਡ- ਅ ਟੀਚਰਸ ਆਪਸ ਵਿੱਚ ਗੱਲ ਕਰਦੇ ਨੇ।
ਹਾਂਜੀ, ਦੇਖਲੋ ਹਨਾ ਮਤਲਬ ਕਿ ਜਦੋਂ ਟੀਚਰਸ ਐ ਓ ਵਟਸਐਪ ਤੇ ਸਕੂਲ ਦਾ ਕੰਮ ਭੇਜਦੇ ਬੱਚੇਆਂ ਨੂੰ ਹੁਣ ਦੇ ਦਿੰਦੇ ਆ, ਤੇ ਤੁਹਾਡੇ ਸਾਹਮਣੇ ਬੱਚੇ ਸਕੂਲ ਦਾ ਕੰਮ ਘੱਟ ਕਰਦੇ ਆ ਫਿਰ ਫੋਨ ਜ਼ਾਦਾ ਦੇਖਦੇ ਆ।
ਹਾਂ, ਤੇ ਫਿਰ ਹੁਣ ਓਨਾਂ ਨੇ ਐਪ ਤੇ ਭੇਜਣਾ ਸ਼ੁਰੂ ਕਰ ਦਿੱਤਾ। ਪੇਲੇ ਵੈਸੇ ਮੈਨੂੰ ਬੈਨੀਫਿਟ ਜ਼ਾਦਾ ਡਾਇਰੀ ਤੇ ਲੱਗਦਾ ਸੀ, ਜਿੱਦਾਂ ਓ ਡਾਇਰੀ ਤੇ ਭੇਜਦੇ ਸੀ। ਤੇ ਮੈਂ ਓਨੂੰ ਕੋਪੀ ਕਰਕੇ ਆਪਣੇ ਬੱਚੇ ਨੂੰ ਹੋਮਵਰਕ ਕਰਵਾ ਦਿੰਦੀ ਸੀ ਲੇਕਿਨ ਫਿਰ ਵਟਸਐਪ ਤੇ ਭੇਜ ਭੇਜਣ ਲੱਗ ਗਏ, ਹੋਮਵਰਕ ਫਿਰ ਓ ਥੋੜਾ ਔਖਾ ਹੋਣ ਲੱਗ ਗੇਆ, ਬੱਚੇ ਅੱਗੇ ਫੋਨ ਰੱਖੋ ਤੇ ਓ ਫਿਰ ਫੋਨ ਅਹ ਕੰਮ ਕਰੇਗਾ ਓ ਗਲਤ ਸੀ, ਤੇ ਕੀ ਕੇਂਦੇ ਹੁਣ ਜਿਵੇਂ ਨਾ ਏਨਾਂ ਨੇ ਐਪ ਤੇ ਭੇਜਣ ਲੱਗ ਗਏ ਨੇ, ਐ ਬੈਨੀਫਿਛਲ ਏ ਫਿਛਲ ਏ ਕਿਉਂ? ਕਿਉਂਕਿ ਹੁਣ ਜਿਵੇਂ ਓ ਭੇਜ ਰਏ ਨਾ ਓ ਸਿਰਫ ਪੇਰੈਂਟਸ ਦੇਖਦੇ ਨੇ, ਬੱਚਾ ਨੀ ਦੇਖ ਸਕਦਾ। ਤੇ ਓ ਸਿਰਫ ਪੇਰੈਂਟਸ ਹੀ ਖੋਲ ਸਕਦੇ ਨੇ ਓ ਐਪ ਨੂੰ ਤੇ ਅ ਬੱਚੇ ਨੂੰ ਜਾਦਾ ਸਮਝ ਨੀ ਆਂਦੀ। ਤੇ ਫਿਰ ਹੁਣ ਅਸੀਂ ਜਿਵੇਂ, ਆਪਾਂ ਪੇਰੈਂਟਸ ਦੇਖ ਰਏ ਮਦਰ ਦੇਖ ਰਈ ਐ ਫੋਨ ਚ ਅਸੀਂ ਦੇਖਦੇ ਆ ਅ ਜਿਵੇਂ-ਜਿਵੇਂ ਸਕੂਲ ਚ ਜੋ-ਜੋ ਕੰਮ ਹੋਏਆ ਸੇਮ ਓ ਐਜਡੀਟ ਓਦੇ ਵਿੱਚ ਭੇਜ ਦਿੰਦੇ ਨੇ ਐਪ ਵਿੱਚ, ਫਿਰ ਅਸੀਂ ਐਪ ਤੋਂ ਕਪੀ ਕਰਕੇ ਤੇ ਆਪਣੇ ਬੱਚੇਆ ਨੂੰ ਹੋਮਵਰਕ ਕਰਵਾ ਦੇਨਾ ਐ ਮੈਨੂੰ ਅੱਛਾ ਲੱਗੇਆ ਥੋੜਾ।
ਠੀਕ ਆ ਜੀ, ਵੈਸੇ ਠੀਕ ਆ ਬਸ। ਤੇ ਵੀ ਬੱਚੇਆਂ ਨੂੰ ਤੁਸੀਂ ਫੋਨ ਨਾ ਦੇਆ ਕਰੋ, ਤੁਸੀਂ ਆਪ ਈ ਕਰਵਾ ਦੇਆ ਕਰੋ ਫੋਨ ਪਤਾ
ਮੇਰਾ ਬੇਟਾ ਵੈਸੇ ਵੀ, ਹਾਂਜੀ-ਹਾਂਜੀ-ਹਾਂਜੀ।
ਫੋਨ ਵੇਖਣ ਲੱਗ ਜਾਂਦੇ ਆ, ਸਕੂਲ ਦੇ ਕੰਮ ਦੇ ਬਾਨੇ ਫੋਨ ਜ਼ਾਦਾ ਦੇਖਣ ਲੱਗ ਜਾਂਦੇ ਆ।
ਫੋਨ ਦਾ ਤੇ ਮੈਂ ਅੱਜ-ਕੱਲ ਏਹੀ ਕਹਾਂਗੀ, ਕਿ ਫੋਨ ਚ ਬੱਚਾ ਮਤਲਬ ਕਿ ਬੱਚਾ ਕੀ ਵੱਡਾ ਕੀ ਅ ਜੋ ਅ ਓਲਡ ਏਜ ਵਾਲਾ ਓਵੀ ਫੋਨ ਨੀ ਛੱਡਦਾ ਉਨੀ ਵੀ ਘੰਟਾ ਫੋਨ ਚਲਾਣਾ ਈ ਚਲਾਣਾ ਭਾਵੇਂ ਦਿਨ ਚ ਘੰਟਾ ਚਲਾਣ ਭਾਵੇਂ ਆਪਣੇ ਟਾਈਮਿੰਗ ਜਿਵੇਂ ਕੱਢ ਕੇ, ਕਿਉਂਕਿ ਅੱਜ ਦੀ ਡੇਟ ਚ ਬੰਦੇ ਲਈ ਫੋਨ ਏਨਾ ਜ਼ਾਦਾ ਇੰਪੋਰਟੈਂਟ ਹੋ ਗੇਆ ਤੇ ਅ ਕੀ ਕੇਂਦੇ ਨੇ ਜੀ ਤਾਂ ਹੁਣ ਤੁਸੀਂ ਦੇਖੋ ਦੇਖਦੇ ਹੋਓਗੇ, ਪੇਲੇ ਨਿਊਜ਼ ਪੇਪਰ ਆਂਦੀ ਸੀ, ਸਾਡੇ ਵੱਡੇ ਪੜ੍ਹਦੇ ਹੁੰਦੇ ਸੀ ਨਿਊਜ਼ ਪੇਪਰ ਡੇਲੀ, ਲੇਕਿਨ ਹੁਣ ਫੋਨ ਦੇ ਵਿੱਚ ਹੀ ਸਾਰਾ ਕੁਛ ਨਿਊਜ਼ ਵਗੈਰਾ ਅ ਕੋਈ ਤੁਸੀਂ ਕਿਨਾ ਮ ਕਿਸੇ ਸ਼ੈਰ ਦੀ ਨਿਊਜ਼ ਦੇਖਣੀ ਏ ਯਾ ਕੋਈ ਪੋਲੀਟੀਕਲ ਨਿਊਜ਼ ਦੇਖਣੀ ਐ ਤੇ ਤੁਆਨੂੰ ਓ ਸਾਰੀ ਫੋਨ ਦੇ ਵਿੱਚ ਸਾਰੀ ਸਾਨੂੰ ਮਿਲ ਜਾਂਦੀ ਐ। ਤੇ ਹੁਣ ਜੇ ਪੇਲੇ ਤੇ ਐਹਨੇ ਏ ਫੋਨ ਨੇ ਤੇ ਪਹਿਲੇ ਖਤਮ ਕੀਤੀ ਹੈ, ਨਿਊਜ਼ਪੇਪਰ ਖਤਮ ਕਰਦਾ।
ਹਾਂਜੀ।
ਕੇ ਹਾਂਜੀ।
ਹਾਂਜੀ ਹੁਣ ਤੁਹਾਡੇ ਸਾਹਮਣੇ ਦੇਖੋ, ਆਪ ਬੱਚਿਆਂ ਨੂੰ ਫੋਨ ਦਿੰਦੇ ਬੱਚੇ ਜ਼ਿਆਦਾ ਫਿਰ ਫੋਨ ਤੇ ਧਿਆਨ ਦਿੰਦੇ ਆ। ਉਹ ਕੰਮ ਤੇ ਨੀ ਧਿਆਨ ਦਿੰਦੇ ਵੀ ਸਕੂਲ ਦਾ ਕੰਮ ਕਰਨਾ ਅਸੀ। ਫੇਰ ਹਨਾ ਜਦੋਂ ਬੱਚੇ ਫੋਨ ਦੇਖਣ ਲੱਗ ਜਾਂਦੇ ਆ, ਉਦੋਂ ਫੇਰ ਸਕੂਲ ਦੇ ਬੱਚਿਆਂ ਦਾ ਕੰਮ, ਰਹਿ ਜਾਂਦਾ ਵਾ ਫੇਰ ਟੀਚਰਸ ਸ਼ਿਕਾਇਤ ਕਰਦੇ ਪੇਰੈਂਟਸ ਨੂੰ, ਫੇਰ ਪੇਰੈਂਟਸ ਨੂੰ ਸ਼ਿਕਾਇਤ ਕਰਦੇ ਤੁਹਾਡਾ ਬੱਚਾ ਸਕੂਲ ਦਾ ਕੰਮ ਨੀ ਕਰਕੇ ਆਇਆ ਅੱਜ।
ਹਾਂ, ਹਾਂਜੀ- ਹਾਂਜੀ, ਹਾਂਜੀ। ਐੇ ਸੇਮ ਪ੍ਰੋਬਲਮ ਨਾ ਮੇਰੇ ਨਾਲ ਸਟਾਰਟਿੰਗ ਵਿੱਚ ਹੋਣ ਲੱਗ ਗਈ ਸੀ ਜਦ ਮੇਰਾ ਬੱਚਾ ਅ ਨਰਸਰੀ ਵਿੱਚ ਸੀ, ਨਰਸਰੀ ਨੀ ਸੋਰੀ ਨਰਸ ਰੀ ਟੂ ਕੇ ਜੀ ਵਿੱਚ ਲਗਇਆ ਸੀ। ਤੇ ਕੀ ਕੇਂਦੇ ਨੇ ਮੇਰੀ ਟੀਚਰ ਨੂੰ ਮੇਰੀ ਮੇਰੇ ਕੋਲ ਰੋਜ਼ ਉਹਦੀ ਕੰਪਲੇਨ ਆਂਦੀ ਸੀ, ਕਹਿਣਦੀ ਕਿ ਆਪਕਾ ਬੇਟਾ ਪਿੱਛੇ ਬੈਠਤਾ ਹੈ। ਔਰ ਉਦੇ ਕੋਲ ਨਾ ਸਾਹਮਣੇ ਬਲੈਕ ਬੋਰਡ ਤੇ ਦੇਖਿਆ ਵੀ ਨਈ ਜਾਂਦਾ ਸਹੀ ਤਰਾਂ। ਤੇ ਉਹ ਕੰਮ ਨਈ ਉਤਾਰ ਪਾਂਦਾ, ਤੇ ਫਿਰ ਮੈਂ ਪਹਿਲੇ ਤਾਂ ਸਭ ਤੋਂ ਪਹਿਲਾਂ ਇਹਦਾ ਫੋਨ ਛੁਡਵਾਇਆ, ਅ ਓ ਤੇ ਮੇਰੀ ਹੈਡੱਏਕ ਸੀ ਮੈਂ ਕਿੱਦਾਂ ਚਛੁਲਵਾਇਆ, ਮੈਨੂੰ ਪਤਾ ਮੈਂ ਕਿਵੇਂ ਚੁਲਵਾਇ ਉਦਾ ਫੋਨ, ਤੇ ਫਿਰ- ਉਸ ਤੋਂ ਬਾਅਦ ਏਨੇ ਥੋੜਾ ਕੰਮ ਤੇ ਧਿਆਨ ਦੇਣਾ ਸ਼ੁਰੂ ਕੀਤਾ ਫਿਰ, ਮੈਡਮ ਨੇ ਥੋੜਾ ਮੈਨੂੰ ਰਿਸਪੋਂਸ ਵਧੀਆ ਦੇਣ ਗਈ ਕਿ ਨਈ ਆਜ ਪੜਤਾ ਐ ਵੀ ਏ ਕਰ ਲੇਤਾ ਐ, ਤੇ ਘਰ ਵੀ ਇਹ ਪੂਰਾ ਹੋਮਵਰਕ ਕਰਕੇ ਆਂ ਨਈ ਤੇ ਮੈਨੂੰ ਡੇਲੀ ਕਿਸੇ ਨਾ ਕਿਸੇ ਦੇ ਪੇਰੈਂਟਸ ਨੂੰ, ਫੋਨ ਕਰਕੇ ਹੋਮਵਰਕ ਯਾ ਫੇਰ ਬਲੈਕ ਬੋਰਡ ਤੇ ਜੋ ਵੀ ਕਰਵਾਇਆ ਕਲਾਸਵਰਕ ਮੈਨੂੰ ਮੰਗਣਾ ਪੈਂਦਾ ਸੀ ਡੇਲੀ, ਬਟ ਹੁਣ ਨਹੀਂ ਟੱਚਵਡ ਹੁਣ ਬਿਲਕੁਲ ਠੀਕ ਐ, ਤੇ ਕਿ ਨਾਮ ਹੁਣ ਉਹੀ ਅਸੀਂ ਗੱਲ ਕਰ ਰੇ ਆ ਨਾ। ਕਿ ਪੜਾਈ ਦੇਖ ਲੋ ਕਿੰਨੀ ਕੁ ਜ਼ਰੂਰੀ ਐ। ਮਤਲਬ ਕਿ ਪੇਰੈਂਟਸ ਲਈ ਵੀ, ਬੱਚੇ ਲਈ ਤਾਂ ਚਲੋ ਹੈ ਈ ਐ, ਲੇਕਿਨ ਪੇਰੈਂਟਸ ਲਈ ਵੀ ਕਿੰਨੀ ਕੁ ਜ਼ਰੂਰੀ ਐ ਹੁਣ ਜੇ, ਅਸੀਂ ਦੇਖੀਏ ਵੱਡੇ-ਵੱਡੇ ਸਕੂਲਾਂ ਚ ਅ ਬੱਚੇ ਦਾ ਤੇ ਇੰਟਰਵਿਊ ਹੁੰਦਾ ਐ, ਈਵਨ ਪੇਰੈਂਟਸ ਦਾ ਵੀ ਇੰਟਰਵਿਊ ਹੁੰਦਾ ਐ।
ਹਾਂਜੀ-ਹਾਂਜੀ, ਪੇਰੈਂਟਸ ਨੂੰ ਤਾਂ ਬੁਲਾਂਦੇ-ਬੁਲਾਂਦੇ ਕਿਉਂਕਿ ਹਨਾ ਬੱਚਾ, ਸਕੂਲ ਚ ਜੋ ਕਰਦਾ ਫੇਰ ਪੇਰੈਂਟਸ ਨੂੰ ਦੱਸਦੇ ਅਗਲੇ। ਕਿਉਂਕਿ ਉਹਨਾਂ ਨੂੰ ਤਾਂ ਫਰਜ਼ ਹੁੰਦਾ ਵੇ ਪੇਰੈਂਟਸ ਨੂੰ ਦੱਸਾਂਗੇ ਫੇਰ ਪੇਰੈਂਟਸ ਦਾ ਆਪਣੇ ਬੱਚਿਆਂ ਨੂੰ ਸਮਝਾਉਣਗੇ।
ਜਾਣਗੇ ਹਾਂਜੀ, ਹਾਂ, ਤੇ ਐਵੀ ਕੇਂਦੇ ਹੁਣ ਜਿਵੇਂ ਪੇਰੈਂਟਸ ਅਸੀ ਪੀ-ਟੀ-ਐਮ ਚ ਜਾਂਦੇ ਆ ਪੇਰੈਂਟ ਟੀਰ ਮੀਟਿੰਗ ਵਿੱਚ ਜਾਂਦੇ ਆ ਅਸੀਂ। ਤੇ ਉਹਦੇ, ਪੇਰੈਂਟਸ ਸਾਨੂੰ ਕੀ ਨਾਮ ਕੰਪਲੇਂਨਸ ਵੀ ਕਰਦੀਆਂ ਨੇ, ਸਾਨੂੰ ਉਹਨਾਂ ਦੀ ਬੱਚਿਆਂ ਦੀ ਅੱਛੀਆਂ ਗੱਲਾਂ ਵੀ ਦੱਸਦੀਆਂ ਨੇ, ਬੈਡ ਗੱਲਾਂ ਵੀ ਦੱਸਦੀਆਂ, ਸਾਰੀਆਂ ਗੱਲਾਂ ਦੱਸਦੀਆਂ ਗੁਡ-ਬੈਡ ਦੋਨੋ ਦ- ਪਰ ਅਗਰ ਜਿਹੜਾ, ਪੇਰਟਸ ਜਿਆਦਾ ਧਿਆਨ ਦੇਣ ਵਾਲੇ ਹੋਣਗੇ ਵੈਲ ਐਡਿਊਕੇ - ਟਿਡ ਹੋਣਗੇ ਉਹ ਤੇ ਧਿਆਨ ਦੇਣਗੇ। ਲੇਕਿਨ ਜਿਹੜੇ ਪੜੇ, ਘੱਟ ਹੋਣਗੇ ਜਿਹਨਾਂ ਨੂੰ ਸਮਝ ਘੱਟ ਹੋ ਦੀ ਓਕੇ ਜੀ ਓਕੇ ਠੀਕ ਐ ਜੀ ਠੀਕ ਐ। ਉਹਨਾਂ ਨੇ ਇਗਨੋਰ ਮਾਰਨਗੇ ਉਹ ਆਪਣੇ ਬੱਚਿਆਂ ਨੂੰ ਕੁਛ ਨੀ ਕਹਿਣਗੇ ਉਸ ਟਾਈਮ।
ਹਾਂਜੀ-ਹਾਂਜੀ।
ਪ ਤਾਂ ਸਾਡਾ ਬੱਚਾ ਸਕੂਲ ਤੇ ਡਿਪੈਂਡ ਐ ਤੇ ਧੈਨ ਉਸ ਤੋਂ ਬਾਅਦ ਕਿ ਓਦੇ ਟਿਊਸ਼ਨ ਤੇ ਡਿਪੈਂਡ ਐ। ਪੜ੍ਹ ਰਿਐ ਜੀ, ਪੜ੍ਹ ਰਿਐ, ਪਰ ਨਈ ਨਾ ਜੋ ਇੰਨ੍ਹਾ ਨੂੰ ਨੋਲੇਜ ਪੇਰੈਂਟਸ ਕੋਲ ਮਿਲਨੀ ਐ, ਓਹ 'ਤੇ ਨੀ ਨਾ ਮਿਲਦੇ ਨਾ, ਜੇ ਪੇਰੈਂਟਸ ਦਾ ਹਿਸਾਬ ਅਪਨਾ-ਅਪਨੈ। ਹਰ ਕਿਸੇ ਦੀ ਅਪਨੀ ਟੀ ਚਿੰਗ ਐ, ਟੀਚਰਸ ਦੀ ਅਲੱਗ ਟੀਚਿੰਗ ਐ, ਪੇਰੈਂਟਸ ਦੀ ਅਲੱਗ ਟੀਚਿੰਗ ਐ, ਕਿ ਉਹ ਕਿਵੇਂ ਕਰਦੇ? ਕਿਵੇਂ ਸਮਝਾਂਦੇ?
ਹਾਂਜੀ, ਹੁਨ ਦੇਖ ਲਓ, ਜਿੱਦਾਂ ਹੈ ਨਾ, ਬੱਚਾ ਅਪਨਾ ਸਕੂਲ ਜਾਂਦਾ ਵਾ। ਜਦੋਂ ਸਕੂਲ ਤੋਂ ਘਰ ਆਂਦਾ, ਪੇਰੈਂਟਸ ਦਾ ਫਰਜ਼ ਹੁੰਦਾ ਉਨਾਂ ਨੂੰ ਕੁਛ ਸੁਨਾ ਬਈ, ਤੁਸੀਂ ਅੱਜ ਸਕੂਲ 'ਚ ਕੀ ਕੰਮ ਕੀਤਾ, ਦਿਖਾਓ ਸਾਨੂੰ ਤੁਸੀਂ ਕੀ ਕੀਤਾ? ਪੇਰੈਂਟਸ ਨੂੰ ਪੁੱਛਦੇ ਰੈਨ ਨਾ। ਪੇਰੈਂਟਸ ਪੁੱਛਦੇ ਰੈਨ ਨਾ, ਫੇਰ ਬੱਚਿਆਂ ਨੂੰ ਡਰ ਰੈਂਦਾ ਵੀ ਹਾਂ, ਮੇਰੇ ਮੰਮੀ-ਪਾਪਾ ਪੁੱਛਦੇ ਆ। ਮੈਂ ਸਕੂਲ ਦਾ ਕੰਮ ਕਰਕੇ ਜੇ ਨਾ ਗਿਆ, ਉਨਾਂ ਨੇ ਕੈਂਨਾ, ਨਈ ਕੀਤਾ? ਕਿਉਂ ਨੀ ਕੀਤਾ? ਇਸ ਕਰਕੇ ਬੱਚੇ ਬੱਚਿਆਂ ਨੂੰ ਡਰ ਪੈ ਜਾਂਦਾ ਵੀ ਹਾਂ, ਮੈਂ ਸਕੂਲ ਦਾ ਕੰਮ ਕਰਕੇ ਜਾਊਂਗਾ, ਨਈ ਤਾਂ ਮੈਨੂੰ ਡਾਂਟ ਪਊਗੀ।
ਡਾਂਟ ਪਏਗੀ, ਹਾਂਜੀ। 'ਤੇ ਓਈ ਗੱਲ ਉੱਥੇ ਈ ਆ ਜਾਂਦੀ ਏ ਨਾ, ਕਿ ਪੇਰੈਂਟਸ ਨੂੰ ਵੀ ਵੈਲ ਐਜੂਕੇਟ ਹੋਨਾ ਚਾਈਦੈ। ਹੋਣਾ ਪਏਗਾ, ਅਗਲੇ ਮਤਲਬ ਕਿ ਫਿਊਚਰ 'ਚ, ਕਿਉਂਕਿ ਸਟੱਡੀ ਐੰਨੀ ਜਾਦਾ ਵੱਦ ਚੁੱਕੀ ਐ। ਸਿਲੇਬਸ ਐੰਨਾ ਕੁ ਜਾਦਾ ਵੱਧ ਚੁੱਕਿਐ ਕਿ ਅਸੀਂ ਬੱਚੇ ਦੀ, ਅਗਰ ਅਸੀਂ ਅਪਣਾ, ਅਹ ਪੁਰਾਣਾ ਸਿਲੇਬਸ ਦੇਖੀਏ, ਮਤਲਬ ਕਿ ਜਿੱਦਾਂ ਅਸੀਂ ਪੜ੍ਹਦੇ ਸੀ। ਮੈਂ ਦੋ ਹਜ਼ਾਰ ਦੀ ਗੱਲ ਕਰ ਰੀ ਆ ਦੋ ਹਜ਼ਾਰ ਕੁਛ ਦੀ, 'ਤੇ ਅੱਜ ਦੀ ਕੀ ਕੈਂਦੇ? ਏਂਨਾ, ਸਟੱਡੀ ਨੂੰ ਦੇਖੀਏ 'ਤੇ ਬੋਤ ਡਿਫਰੈਂਟ ਹੈਗਾ, ਅਸੀ ਜੋ ਚੀਜ਼ਾਂ ਅਸੀ ਜੇੜੀ ਆਪਨੀ ਕਲਾਸ 'ਚ ਪੰਜਵੀਂ-ਛੇਵੀਂ 'ਚ ਪੜ੍ਹੀਆ ਸੀ, ਉਹ ਚੀਜ਼ਾਂ ਮੈਂ ਅੱਜ ਅਪਨੇ ਬੇਟੇ ਦੇ ਸੈਕਿੰਡ ਕਲਾਸ ਦੇ ਵਿੱਚ ਦੇਖ ਰੀ ਆ, ਉਹ ਚੀਜ਼ਾਂ। ਭਾਵੇਂ ਉਹ ਇੰਗਲਿਸ਼ ਐ, ਭਾਵੇਂ ਉਹ ਮੈਥ ਐ, ਭਾਵੇਂ ਉਹ ਹਿੰਦੀ ਐ, ਤੇ ਜੇੜਾ ਵੀ ਸਬਜੈਕਟ ਐ ਹੀ।
ਹਾਂਜੀ, ਹੁਨ ਦੇਖ ਲਓ ਤੁਸੀਂ, ਡਾਕਟਰ ਭੀਮ ਰਾਓ ਜਦੋਂ ਪੜ੍ਹੇ ਸੀਗੇ। ਓਦੋਂ ਕੈਂਦੇ, ਲਾਈਟ ਨਈ ਸੀ ਹੁੰਦੀ ਪੁਰਾਨੇ ਜਮਾਨਿਆ 'ਚ।
ਆਂਦੇ ਵਿੱਚ, ਹਾਂਜੀ-ਹਾਂਜੀ।
ਜੇੜੇ ਬੱਚੇ ਨੇ ਪੜ੍ਹਨਾ ਹੋਵੇ ਨਾ, ਉਹ ਪੜ੍ਹ ਹੀ ਲੈਂਦਾ ਵਾ।
ਪੜ੍ਹ ਹੀ ਲੈਂਦਾ ਹੈ, ਹੁਨ ਦੇਖੋ, ਹੁਨ ਅਸੀਂ ਅਪਨੇ ਕੈਂਨੇ ਆ ਕਿ ਨਈ ਜੀ, ਅਸੀਂ ਅਪਨੇ ਬੱਚੇ ਨੂੰ ਨਾ ਵੱਡੇ ਸਕੂਲ ਪਾਨੈ ਜੀ ਵੱਡੇ, ਜਦ ਬੱਚਾ ਪੜ੍ਹ ਈ ਨੀ ਸਕਦਾ ਪੜ੍ਹ ਈ ਨੀ ਪਾਇਆ, ਕਿਉਂਕਿ ਵੱਡੇ ਸਕੂਲ ਪਾ ਕੇ ਕਰ ਈ ਕੀ ਲੋਗੇ? ਹੁਨ ਐਥੇ ਸਾਡੇ ਅਹ ਮੇਰੇ ਖੁਦ ਦੇ ਲੋਨ ਹੈਗੇ ਨੇ, ਮੈਂ ਖੁਦ ਦੇਖੀ ਹੋਈ। ਗੱਲ ਐ, ਉਨਾ-ਉਨਾਂ ਨੇ, ਉਨਾ ਨੇ ਵੀ ਮਤਲਬ ਕਿ ਗੌਰਮੈਂਟ ਸਕੂਲ ਤੋਂ ਅਪਨੀ ਪੂਰੀ ਸਟੱਡੀ ਕੀਤੀ ਐ। ਉਨਾਂ ਨੇ ਉਸ ਤੋਂ ਬਾਦ ਅਪਨੀ ਗ੍ਰੈਜੂਏਸ਼ਨ ਵੀ ਗੋਰਮੈਂਟ ਕੋਲਜ ਤੋਂ ਕੀਤੀ ਐ। ਲੇਕਿਨ ਉਦੋਂ ਉਨਾ ਦੇ ਕੋਲ ਅੱਜ ਕੀ ਹੈ? ਇਕ ਤੇ ਨੋਲਜ ਐ, ਸਕਿਲਸ ਐ, ਐਜੁ ਪੀਰੀਅੰਸ ਬੜਾ ਹੈ ਉਨਾਂ ਕੋਲ, ਉਨਾਂ ਦੀ ਐੰਨੀ ਅੱਛੀ ਜੋਬ ਔਰ ਉੱਚੇ ਲੈਵਲ 'ਤੇ ਉਨਾਂ ਦੇ, ਉਹ ਸੀ, ਏ, ਹੈਗੇ, ਹੁਨ ਉਹ ਸੀ, ਏ, ਬਨ ਚੁੱਕੇ ਨੇ। ਲੇਕਿਨ ਉਨਾਂ ਦੀ ਪਿੱਛੇ ਅਗਰ ਐਜੁਕੇਸ਼ਨ ਦੇਖੀ ਜਾਏ ਨਾ, ਪਿੱਛੇ ਪੜ੍ਹਾਈ ਵੇਖੀ ਜਾਏ, 'ਤੇ ਗੋਰਮੈਂਟ ਸਕੂਲ ਸੀ।
ਅੱਛਾ, ਹੁਨ ਤੁਸੀਂ ਦੇਖ ਲੋ ਹੈ ਨਾ, ਮੇਰੀ ਨਾ ਸਿਸਟਰ ਦੀ ਬੇਟੀ ਟੀ ਸੀਗੀ, ਉਨਾਂ ਓਹ ਨਾ ਏਡਾ ਵਦੀਆ ਸਟੱਡੀ, ਬੋਤ ਵਦੀਆ ਸਟੱਡੀ 'ਚ ਸੀਗੀ। ਪੜ੍ਹਾਈ ਵੀ ਵਦੀਆ ਕਰਦੀ ਸੀ। ਸੀਗੀ 'ਤੇ ਹਨਾ, ਕੁਛ ਟੀਚਰਸ ਦੀ ਵੀ ਗਲਤੀ ਹੁੰਦੀ ਆ 'ਤੇ ਟੀਚਰਸ ਨੇ ਨਾ ਮੈਂ ਉਨੂੰ ਪੜ੍ਹਾ ਕੇ ਦੇਖਿਆ ਸੀਗਾ, ਬੋਤ ਵਦੀਆ ਪੜ੍ਹਦੀ ਉਹ, 'ਤੇ ਟੀਚਰਸ ਨੇ ਨਾ, ਉਨੂੰ ਬਿਨਾਂ ਵਜ੍ਹਾ ਤੋਂ ਹੀ ਫੇਲ ਕਰਤਾ ਮੈਂ ਫੇਰ ਦੀਦੀ ਨੂੰ ਪੁੱਛਿਆ ਮੈਂ ਕਿਆ ਦੀਦੀ ਵੀ ਤੁਹਾਡੀ ਕੁੜੀ ਤਾਂ ਇਨਾ ਵਧੀਆ ਪੜ ਲੈਂਦੀ ਆ ਟੀਚਰਸ ਨੇ ਕਿਉਂ ਫੇਲ ਕੀਤਾ ਹਨਾ। ਉਨਾਂ ਦੇ ਮੰਮਾ ਪੜ੍ਹੇ ਨੀ ਨਾ। ਦੀਦੀ ਪੜੇ ਨੀ ਨਾ ਤੇ ਦੀਦੀ ਕਹਿੰਦੀ ਪਤਾ ਨੀ ਮੈਂ ਕਿਆ ਤੁਸੀਂ ਇੱਕ ਵਾਰੀ ਜਾ ਕੇ ਹਨਾ ਟੀ ਚਰਸ ਨੂੰ ਕਹੋ ਵੀ ਸਾਡੇ ਬੇਟੇ ਦੇ ਪੇਪਰ ਦਿਖਾਓ ਵੀ ਕਿੱਦਾਂ ਦਾ ਕੀਤਾ ਵਾ। ਅਸੀਂ ਵੀ ਤਾ ਦੇਖੀਏ ਸਾਡੀ ਬੇਟੀ ਨੇ ਗ਼ਲਤ ਕੀਤਾ ਯਾ ਪੇਪਰ ਗ ਸਈ ਕੀਤਾ ਵਾ ਹਾਂਜੀ। ਹੁਣ ਦੇਖਲੋ ਉਹ ਕੇੰਦੀ ਜ ਮੈਂ-ਮੈਂ ਕਿਵੇਂ ਜਾਵਾਂ ਵੀ ਹਨਾ ਮੈਂ ਕੁੱਛ ਪੜੀ ਨੀ ਗੀ ਮੈਨੂੰ ਉੱਥੇ ਕੀ ਪ ਪਤਾ ਲੱਗੂਗਾ ਕੇਂਦੀ ਆਹੀ ਤਾਂ ਹਨਾ ਚੱਕਰ ਹੁੰਦਾ ਵਾ ਜਦੋਂ ਬੰਦਾ ਪੜੇ ਨਾ।
ਪ੍ਰੋਬਲਮ ਹੈ ਨਾ ਹਾਂਜੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਪੇਰੈਂਟਸ ਦੀ।
ਹਾਂਜੀ ਏਹ ਪਿੱਛੇ ਜਿ ਵੀ ਖ਼ਬਰ ਆਈ ਸੀਗੀ ਤੁਸੀਂ ਦੇਖਿਆ ਹੋਨਾ ਵਾ ਇੱਕ-ਇੱਕ ਕਲਾਸ ਚ ਪੰਦਰਾਂ ਬੱਚਿਆਂ ਨੂੰ ਫੇਲ ਕਰਤਾ ਟੀ ਚਰਸ ਨੇ ਤੇ ਓਨਾਂ ਦੇ ਪੇਰੈਂਟਸ ਕੇੰਦੇ ਸੀ ਨਾ ਸਾਨ ਸਾਡੇ ਬੱਚਿਆਂ ਦੇ ਪੇਪਰ ਦਿਖਾਓ ਸਾਨੂੰ।
ਹ ਹਾਂ ਅੱਛਾ ਠੀਕ ਐ ਭੈਣ ਜੀ ਮੈਂ ਨਾ ਦੁਬਾਰਾ ਫਿਰ ਕੋਲ ਕਰਦੀ ਆ ਤੁਹਾਨੂੰ ਓਕੇ ਜੀ।
ਹਾਂਜੀ-ਹਾਂਜੀ।
ਗੱਲ ਕਰਕੇ ਨਾ ਬੜਾ ਅੱਛਾ ਲੱਗਿਆ ਤੁਹਾਡੇ ਨਾਲ।
ਹੈ ਅੱਛਾ ਜੀ ਥੈਂਕ ਯੂ, ਸਸ ਸ੍ਰੀ ਕਾਲ ਜੀ। ਸਸ ਸ੍ਰੀ ਕਾਲ ਜੀ।